ਹੈਲੋ
ਹਾਂਜੀ ਸਤਿ ਸ੍ਰੀ ਅਕਾਲ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
ਕੀ ਕਰਦੇ
ਬਸ ਕੁਛ ਨੀ ਬਸ ਮੈਂ ਕੁਛ ਨੀ ਤੁਹਾਨੂੰ ਪਤਾ ਤੇ ਹੈਗਾ ਬੱਚਿਆਂ ਨੂੰ ਛੁੱਟੀਆਂ ਵੀ ਪੈ ਗਈਆਂ ਨੇ ਤੇ ਬੱਚੇ ਉਤੋਂ ਫੋਨ ਵੀ ਨਹੀਂੀ ਛੱਡਦੇ ਫੋਨ ਦੇ ਵਿੱਚੌਵੀ ਘੰਟੇ ਬਸ ਬਸ ਦੇਖੋ ਅਸੀਂ ਵੀ ਸਮਝਾ
ਬਸ ਅਸੀਂ ਆਪ ਹੀ ਫੋਨ ਤੇ ਆਪ ਹੀ ਨਹੀਂੀ ਸਮਝਦੇ ਤੁਹਾਨੂੰ ਪਤਾ ਮੇਰਾ ਬੇਟਾ ਹੁਣੇ ਹੀ ਬੈਠਾ ਠਾਾਈ ਬੋਲ ਕੇ ਗਿਆ ਵੀ ਕੀੀ ਤੁਸੀਂ ਕਹਿੰਦਾ ਫੋਨਾ ਤੇ ਬੈਠੇ ਹੋ ਕੋਈ ਐਕਸਰਸਾਈਜ਼ ਕਰ ਲੋ ਕੋਈ ਵਾਕ ਕਰੋ ਕਹਿੰਦਾ ਵੀ ਤੁਸੀਂ ਇਟ ਉਹ ਖਾਂਦੇ ਪੀਂਦੇ ਦਿਓ ਨਾ ਧਿਆਨ ਰੱਖ ਦਿਓ ਆਪਣਾ ਬਸ ਇਹਦੀ ਬਾਰੇ ਡਿਸਕਸ਼ਨ ਹੋ ਰਹੀ ਸੀ ਤੁਹਾਡੇ ਵੀ ਇਹੀ ਚੱਲ ਰਿਹਾ
ਬਸ ਮੇਰੇ ਤੇ ਇਹੀ ਹੋ ਰਿਹਾ ਸੀ ਮੈਂ ਚਲੋ ਥੋੜਾ ਬਹੁਤ ਨਾ ਬੱਚਿਆਂ ਨੂੰ ਤੁਹਾਨੂੰ ਪਤਾ ਵੀ ਹੈ ਅੱਜ ਕੱਲ ਫੋਨ ਦਾ ਵੀ ਕਿੰਨਾ ਚੱਕਰ ਪੈ ਰਿਹਾ ਨਾ ਫੋਨ ਵੀ ਕਿੰਨਾ ਅਵੋਇਡ ਕਰਨਾ ਬੱਚਿਆਂ ਨੂੰ ਅਂ ਖਾਣਾ ਪੈਣਾ ਆ ਅੱਖਾਂ ਖ਼ਰਾਬ ਹੋ ਜਾਂਦੀਆਂ ਨੇ ਰੈਡਨੈਸ ਹਨਾ ਰੈਡਨੈਸ ਹੋ ਜਾਂਦੀ ਵਧੀਆ ਯਾਰ ਅਸੀਂ ਅਸੀਂ ਚਲਾਉਾਨਦੇ ਹਾਂ ਨਾ ਬਸ ਬਸ ਬਿਲਕੁਲ ਬਿਲਕੁਲ ਉਹਨਾਂ ਨੂੰ ਬਸ ਇਹ ਹੁੰਦਾ ਫੋਨ ਆ ਗਿਆ ਰੋਟੀ ਦੇ ਦੋ ਫੋਨ ਲੀਏ ਰੋਟੀ ਲੈਜਓ
ਬਿਲਕੁਲ ਕਿਉਂਕਿ ਉਹ ਧਿਆਨ ਵੀ ਨੀ ਦਿੰਦੇ ਰਿਸਪੋਂਸ ਹੀ ਨਹੀਂੀ ਦਿੰਦੇ ਤੁਸੀਂ ਬੁਲਾ
ਬਸ ਸਪੋਂਸ ਹੀ ਨਹੀਂੀ ਦੇਣਗੇ ਯਾਰ ਮੈਂ ਕੀ ਕੀਤਾ ਮਤਲਬ ਮੇਰੇ ਚਾਚੀ ਦੇ ਨਾ ਛੋਟੇ ਬੱਚੇ ਨੇ ਤੇ ਉਹ ਮੇਰੇ ਕੋਲ ਆ ਜਾਂਦੇ ਨੇ ਕਿ ਮੇਰੇ ਕੋਲ ਆ ਕੇ ਉਹਨਾਂ ਨੇ ਰੋਟੀ ਖਾਣੀ ਤੇ ਉਹਨਾ ਨੇ ਕੀ ਕਰਨਾ ਫੋਨ ਰੱਖ ਖ ਲ ਸਾਹਣੇ ਤੇ ਰੋਟੀ ਪੈਂਣੀ ਕੋਲ ਇੱਕ ਗ੍ਰਈ ਉਹਨਾਂ ਦੇ ਮੂੰਹ ਜਾਣੀ ਹੈ ਮੈਂ ਚੱਕਰ ਵੀ ਲਾਵਾਂਗੀ
ਤਾਂ ਵੀ ਪਈ ਹੋ ਗ ਹਾਂ ਹਾਂ ਇਹ ਹਾਲ ਹੈ ਬਿਲਕੁਲ ਇਹ ਬਸ ਹੁਣ ਦੇਖ ਦੇੀ ਤੁਸੀਂ ਆਪਾਂ ਵੀ ਵਿੱਚੀ ਇਵੇਂ ਦਈਓ ਅਸੀਂ ਹੋ ਰਹੇ ਹਾਂ ਕਿਉਂਕਿ ਆਪਾਂ ਨੂੰ ਵੀ ਹੁੰਦਾ ਵੀ ਅਸੀਂ ਵੀ ਕੀ ਕਰੀਏ ਅਸੀਂ ਵੀ ਵਿਹਲੇ ਬੈਠੇ ਫੇਿਰ ਇਸ ਦੇ ਕਿਉਂਕਿ ਆਪਣੀ ਵੀ ਕੋਈ ਟੀ ਵੀ ਟੀ ਵੀ ਆਪਾਂ ਵੀ ਵਿਹਲੇ ਹੋ ਕੇ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਦੇਖੋ ਪਹਿਲਾਂ ਹਾਂਜੀ ਪਹਿਲਾ ਜ਼ਮਾਨਾ ਦੇਖੋ ਕਿੰਨਾ ਵਧੀਆ ਸੀ ਨਾ, ਫੋਨ ਦਾ ਕੋਈ ਟੈਂਨਸ਼ਨ ਨੀ ਕੋਈ ਫਿਕਰ ਨੀ ਬਸ ਬਸ ਜੋ ਕੁਛ ਸਹੀ ਗੱਲ ਆ ਸਕੂਲੋਂ ਆਏ ਖੇਲਣਾ ਇੱਕ ਕਹਿੰਦਾ ਕਿੰਨੀ ਐਕਟੀਵਿਟੀ ਹੋ ਜਾਂਦੀ ਸੀ। ਕਿੰਨੀ ਗੇਮਾਂ ਹੁੰਦੀਆਂ ਸੀ ਉਸ ਟਾਈਮ ਦੇ ਵਿੱਚ ਸਭ ਨਾਲ ਖੇਲ ਕੇ ਆ ਨਾ ਗਲੀ ਮਹੱਲੇ ਦੇ ਬੱਚਿਆਂ ਨਾਲ ਤੇ ਹੁਣ ਹੋਰ ਕੀ ਮੰਮੀਆਂ ਕੋਲੋਂ ਬਾਅਦ ਚ ਗਾਲਾਂ ਪੈਣੀਆਂ ਆ ਜਾਓ ਹੁਣ ਅੰਦਰ ਪਾਪਾ ਆਉਣ ਵਾਲੇ ਨੇ ਤੁਹਾਡੇ ਤੇ ਏਦਾਂ ਹੁੰਦਾ ਸੀ ਤੇ ਅੱਜ ਕੱਲ ਦਾ ਟਾਈਮ ਉਹ ਹੈਗਾ ਹੈ, ਕਿ ਬੱਚਿਆਂ ਨੂੰ ਕਹਿਣਾ ਪੈਂਦਾ ਕਿ ਫੋਨ ਛੱਡੋ ਬਾਹਰ ਜਾਓ ਖੇਲੋ ਥੋੜਾ ਜਿਹਾ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਖੇਲਦੇ ਘੱਟ ਨੇ ਨਾ ਉਹਦੇ ਨਾਲ ਬੱਚ
ਚੱਲਦੇ ਨੇ ਕੁਛ ਮਾਹੌਲ ਮਾਹੌਲ ਹੈ ਤੇ ਨੀ ਹੈਗੇ ਬੱਚੇ, ਬੱਚਿਆਂ ਦੀ ਤੁਸੀ ਦੇਖੋ ਨਾ ਉਹ ਹਾਈਟ ਹੈ, ਕਿੱਥੇ ਆ ਹਾਈਟ ਹੀ ਨੀ ਆ ਅੱਛਾ ਕੁੱਛ ਮਾਹੌਲ ਵੀ ਐਵੇੇ ਦਾ ਹੋ ਗਿਆ ਕੁਛ ਪੇਰੈਂਟਸ ਨੇ ਬਰਡਨ ਕੁਛ ਕੁਛ ਕੁ ਪੇਰੈਂਟਸ ਨੇ ਪੜ੍ਹਾਈ ਦਾ ਬਰਡਨ ਪਾਇਆ ਪਿਆ।
ਬਸ ਬਸ, ਬਸ ਟਿਊਸ਼ਨੋ ਘਰ ਬਸ ਬਸ ਫੇਰ ਕੁਛਾ ਆਪਣਾ ਕਰਾਣਾ ਇਨਾ ਦੇਖੋ ਬੱਚਿਆਂ ਬੱਚਿਆਂ ਨੂੰ ਵੀ ਇੰਨੀ ਜ਼ਿਆਦਾ ਛੋਟੀ ਛੋਟੀ ਵੀ ਉਦਾਂ ਵੀ, ਕਹਿ ਲਓ ਭਾਵੇਂ ਬੱਚੇ ਵੱਡੇ ਵੀ ਹੋ ਜਾਣ ਇੰਨਾ ਜ਼ਿਆਦਾ
ਬਿਲਕੁਲ ਬਰਡਨ ਨਹੀਂ ਰੱਖਣਾ ਚਾਹੀਦਾ ਨਹੀਂ ਰੱਖ ਕੰਪੀਟੀਸ਼ਨ ਬਹੁਤ ਕਰਕੇ ਨਾ, ਤੇ ਮਤਲਬ ਬਸ ਪੇਰੈਂਟਸ ਨੇ ਬਰਡਨ ਪਾਇਆ ਪਿਆ ਬੱਚਿਆਂ ਤੇ ਉਹ ਬੱਚਿਆਂ ਦੀ ਹਾਈਟ ਹੀ ਵੀ ਰੁੱਕ ਰਹੀ ਹੈ, ਤੇ ਕੁਛ ਕੁਛ ਪ੍ਰੈੱਸ ਦਾ, ਤਾਂ ਵੀ ਆਂ, ਤੁਸੀਂ ਆਪਾਂ ਵੀ ਇੱਕੋ ਜਿਹਾ ਰੋਟੀਆਂ ਬਣਾ। ਬਣਾ ਕੇ ਰੂਟੀਨ ਨੂੰ ਕਰ ਕਰਕੇ ਨਾ ਆਪਣਾ ਵੀ ਦਿਮਾਗ ਖਰਾਬ ਹੋਇਆ।
ਖ਼ਰਾਬ ਹੋ ਜਾਂਦਾ ਆ ਦੇਖੋ ਅਸੀਂ ਅਗਰ ਫੋਨ ਨੂੰ ਅਗਰ ਸਹੀ ਤਰੀਕੇ ਨਾਲ ਇਸਤੇਮਾਲ ਕਰੀਏ ਨਾ ਬਹੁਤ ਫਾਇਦੇ ਆ। ਹਨਾ ਜੇ ਤੁਸੀਂ ਗਲਤ ਪਾਸੇ ਲੈ ਕੇ ਜਾਣਾ ਉਹਦੇ ਵੀ ਬਹੁਤ ਕੁਛ ਹੈਗੇ ਨੇ ਤੁਸੀਂ ਦੇਖੋ ਨਾ ਹੁਣ ਹੁਣ ਸਾਨੂੰ ਕੁਛ ਹੀ ਸਮਝ ਨਹੀਂ ਆਉਂਦੀ ਹਨਾ ਅਸੀਂ ਝੱਟ ਫੋਨ ਖੋਲਦੇ ਹਾਂ ਸਰਚ ਕੀਤਾ ਬਸ ਰੈਸਪੀ ਨਹੀਂ ਆ ਰਹੀ ਹੋਰ ਕੀ ਰੈਸਪੀ ਨਹੀਂ ਆਉਂਦੀ ਤੁਸੀਂ ਇੱਕ ਸਰਚ ਕਰੋ ਤੁਹਾਡੇ ਕੋਲ
ਹਜਾਰ ਰਿਆਸਤੀ ਆ ਜਾਣਗੀਆਂ ਬਿਲਕੁਲ ਬਿਲਕੁਲ ਪਰ ਇਹ ਹੈ ਨਾ ਵੀ ਚਲੋ ਇਹਦੇ ਨਾਲ ਨਾ ਆਪਾਂ ਨੂੰ ਆਪਣੀ ਫਿਜੀਕਲ- ਐਕਤੀਵਿਤੀ ਜ਼ਰੂਰ ਕਰਨੀ ਚਾਹੀਦੀ ਹੈ ਆਪਾਂ ਇਹਨੂੰ ਆਪਣਾ ਇੰਟਰਟੇਨਮੈਂਟ ਬਣਾ ਲਿਆ। ਫੌਨਾਂ ਨੂੰ ਆਪਣਾ ਇਟਰਟੇਨਮੈਂਟ ਇਨੂੰ ਬਨਾ ਆਪਾਂ ਕੋਈ ਬੋਲ ਕੰਮ ਕਰਦੇ ਹੀ ਇ ਫੋਨ ਤੇ ਬੈਠੇ ਆ ਨਾ ਕੋਈ ਐਕਸਸਾਈਜ਼ ਸਾਡੀ ਰੋਟੀ ਬਣਾਈ ਬੈਠ ਗਏ ਹਾਰਡ ਵਰਕ ਹੈ ਨੀ। ਆਪਣਾ ਸਰੀਰ ਉਹ ਕੰਮ ਹੁਣ ਕਰ ਹੀ ਨੀ ਰਿਹਾ ਮੈਂ ਤਾਂ ਇਹੀ ਕਹਿ ਰਹੀ ਸੀ ਮੈਂ ਕਿਹਾ ਚਲੋ ਵੀ ਆਪਾਂ ਮਿਲ ਕੇ ਨਾ ਕੋਈ ਗਰੁੱਪ ਜਿਹਾ ਬਣਾ ਕੇ ਅਕਸ ਛੁੱਟੀਆਂ ਵੀ ਹੈਗੀਆਂ ਬੱਚਿਆਂ ਨੂੰ ਵੀ ਗਰਾਉਂਡ ਲੈ ਜਾ ਕਰੀਏ। ਤੇ ਐਕਸਰਸਾਈਜ਼ ਕਰਿਆ ਕਰੀਏ।
ਹਾਂ ਬਿਲਕੁਲ ਬਿਲਕੁਲ ਵਧੀਆ ਕੀਤਾ ਤੁਸੀਂ ਹਾਂ ਦੇਖੋ ਫੋਨ ਤੋਂ ਥੋੜ੍ਹਾ ਜਿਹਾ ਹਟ ਜਾਣਗੇ ਨਾ ਬੱਚੇ ਫੋਨ ਤੋਂ ਥੋੜ੍ਹਾ ਜਿਹਾ ਦਿਮਾਗ ਤੇ ਜਾਏਗਾ ਉਹਨਾਂ ਦਾ ਥੋੜਾ ਕੰਮ ਕੁਮ ਕਰ ਲੈਣਗੇ ਖੇਲ ਲੈਣਗੇ ਦੇਖੋ ਖੇਲਣਗੇ ਥੱਕਣਗੇ ਨੀਂਦ ਵੀ ਆਏਗੀ ਫੋਨਾਂ ਦੇ ਵਿੱਚ ਵੜੇ ਰਹਿੰਦੇ ਨੇ
ਉੱਥੇ ਹੀ ਬਹਿਣਾ ਪਤਾ ਕੀ ਉਹ ਇੰਪਰੂਵਮੈਂਟ ਨਹੀਂ ਨਾ ਉਹਦੇ ਦਿਮਾਗ ਦੀ ਦਿਮਾਗ ਤੇ ਉੱਥੇ ਹੀ ਪੜ੍ਹਾਈ ਵੱਲ ਹੈ ਹੀ ਨੀ। ਉਹ ਦੇਖੋ ਤੁਸੀਂ ਕਦੇ ਬੱਚੇ ਡਿਪਰੈਸਡ ਹੈ ਕੋਈ ਉਹਨਾਂ ਦੀ ਤੀਬਰੀ ਨੀ ਕੋਈ ਕੁਛ ਨੀ। ਕਿਉਂ ਕਿਉਂਕਿ ਸਾਰਾ ਦਿਨ ਫੋਨਾ ਨੇ ਹੀ ਬੁੱਝ ਬਣਾ ਤਾਂ ਗੇਮ ਨੇ ਬੱਝ ਬਣਾਏ ਪਏ ਦਿਮਾਗ
ਬਿਲਕੁਲ ਬਿਲਕੁਲ ਹਾਂ ਉਹੀ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਨਾ ਜੇ ਅਸੀਂ ਫੋਨ ਨੂੰ ਵਧੀਆ ਤਰੀਕੇ ਨਾਲ ਇਸ ਇਸਤੇਮਾਲ ਕਰੀਏ ਦੇਖੋ ਅਸੀਂ ਅਰਨਿੰਗ ਵੀ ਕਿੰਨੀ ਵਧੀਆ ਕਰ ਸਕਦੇ ਹਾਂ ਹਨਾ ਹੈਨਾ ਕਿੰਨੇ ਕਿੰਨੇ ਵਧੀਆ ਵਧੀਆ ਹਾਂਜੀ ਹਾਂਜੀ। ਬਸ ਬਸ ਤੁਸੀਂ ਘਰੇ ਬਹਿ ਕੇ ਦੇਖੋ ਤੁਸੀਂ ਘਰੇ ਬਹਿ ਕੇ ਕੋਈ ਨਾ ਨਵੀਂ ਨਵੀ ਸਕਲ ਵੀ ਸਿੱਖ
ਸਕਿੱਲ ਵੀ ਸਿੱਖ ਸਕਦੇ ਹੋ ਯਾਰ ਇਵੇਂ ਤਾਂ ਦੇਖੋ ਬਹੁਤ ਸਿੱਖਿਆ ਪਰ ਜੇ ਆਪਾਂ ਇਸਨੂੰ ਆਪਣੀ ਗੰਦੀ ਆਦਤ ਬਣਾ ਲਾਂਗੇ ਨਾ ਹੋਰ ਕੋ ਫੇਰ ਸਾਡਾ ਦੇਖੋ ਨੁਕਸਾਨ ਵੀ ਹੈਗੇ ਹਰ ਚੀਜ਼ ਦੇ ਫਾਇਦੇ ਨੁਕਸਾਨ ਵੀ ਹੈ ਨਾ ਨਾਲ ਤਾਂ ਗੱਲ ਇਹ ਹੈ ਨਾ ਗੱਲ ਇਹ ਹੈ ਪਰ ਇਹ ਚੀਜ਼ ਆਪਾਂ ਹਮ ਬੱਚਿਆਂ ਨੀ ਨਾ ਸਮਝਦੇ
ਹਾਂਜੀ ਹਾਂਜੀ ਉਹੀ ਚੀਜ਼ ਹੈ ਕਿ ਇਹ ਤੇ ਹੈ ਨੀ ਕਿ ਬਈ ਹੁਣ ਕੋਈ ਵੀ ਚੀਜ਼ ਹੈਗੀ ਹੈ ਫੋਨ ਹੀ ਲਾ ਲਓ ਜਿਵੇਂ ਫੋਨ ਹੇ ਹੁਣ ਅਸੀਂ ਇਹ ਕਵਾਂਗੇ ਕਿ ਯਾਰ ਫਾਇਦੇ ਫਾਇਦੇ ਨਹੀਂ ਨੁਕਸਾਨ ਹ ਨਾ ਤੁਸੀਂ ਹਰ ਇੱਕ ਅਸੀਂ ਹਰ ਇੱਕ ਚੀਜ਼ ਵੱਲ ਲੈ ਕੇ ਜਾ ਸਕਦੇ ਹਾਂ ਇੱਕ ਚੀਜ਼ ਤੇ ਇਦਾਂ ਹੁੰਦਾ ਆ ਭਾਵੇਂ ਉਹ ਚੀਜ਼ ਘਰੇ ਆ ਭਾਵੇਂ ਉਹ ਚੀਜ਼ ਬਾਹਰ ਹ ਸਭ ਦਾ ਹੁੰਦਾ ਆ ਕਿਉਂਕਿ ਦੇਖੋ ਨਾ ਹੁਣ ਸਾਨੂੰ ਜਿਵੇਂ ਹੁੰਦਾ ਜਿਵੇਂ ਮੈਂ ਤੁਹਾਨੂੰ ਕਿਹਾ ਪਹਿਲੇ ਮਨ ਦੇ ਵਿੱਚ ਕਿੰਨਾ ਕਿਉਂ ਹੁੰਦਾ ਸੀ ਨਾ ਵਿਆਵਾਂ ਤੋਂ ਬਾਅਦ ਵੀ ਕੋਈ ਟੈਂਸ਼ਨ ਨਹੀਂ ਜਿਵੇਂ ਘਰੇ ਕੋਈ ਛੋਟੀ ਮੋਟੀ ਗੱਲ ਹੋ ਗਈ ਹ ਜਿੰਨੀ ਦੇਰ ਫਿਰ ਤੱਕ ਘਰੇ ਗੱਲ ਪਹੁੰਚ ਨਹੀਂ ਹੁੰਦੀ ਕਿਉਂਕਿ ਪਹਿਲਾਂ ਜਮਾਨਾ ਦੇ ਚ ਚਿੱਟੀਆਂ ਦਾ ਹੈਨਾ ਉਨੀ ਦੇ ਜਦੋਂ ਤੱਕ ਔਰ ਕੀ ਜਦੋਂ ਤੱਕ ਘਰੇ ਤੁਹਾਡੇ ਚਿੱਠੀ ਪਹੁੰਚਣੀ ਹ ਉਦੋਂ ਤੱਕ ਤੇ ਮਸਲਾ ਵੀ ਹੱਲ ਹੋ ਜਾਣਾ
ਓਏ ਆ ਗਈ ਸੀ ਮੇਰੇ ਕੋਲ ਕਿਉਂ ਲੈ ਰਹੇ ਸੀ ਹੁਣ ਜਦੋਂ ਤੱਕ ਮਿੰਟ ਚ ਗੱਲ ਪਹੁੰਚਦੀ ਹ ਮਾਂ ਪਿਓ ਪਹਿਲਾਂ ਹੀ ਪਹੁੰਚ ਜਾਂਦੇ ਆ ਚਲੋ ਜੀ ਉਹ ਰਿਸ਼ਤੇ ਟੁੱਟਣ ਦੀ ਕਗਾਰ ਚ ਆ ਜਾਂਦੇ ਨੁਕਸਾਨ ਤੇ ਗੀ ਐ
ਉਹੀ ਤੇ ਹਾਂ ਚਲੋ ਜਿਵੇਂ ਪਹਿਲੇ ਆ ਹੁੰਦਾ ਸੀ ਮੀਨ ਵਿਆਹ ਕਰਕੇ
ਦੂਰ ਦੂਰ ਹੁੰਦਾ ਸੀ ਹਾਂਜੀ ਹਾਂਜੀ ਤੇ ਦੇਖ ਨਹੀਂ ਸੀ ਸਕਦੇ ਤੇ ਅਗਲਾ ਕਹਿੰਦਾ ਕਿ ਚਲੋ ਕੀ ਦੱਸਣਾ ਘਰ ਤਾਂ ਕੋਈ ਸਕਦਾ ਨਹੀਂ ਹੁਣ ਇਹ ਆ ਵੀ ਹੋ ਗਿਆ
ਬਸ ਹੁਣ ਤੁਸੀਂ ਭਾਵੇਂ ਜਿੱਥੇ ਮਰਜ਼ੀ ਬੈਠੇ ਭਾਵੇਂ ਕੋਈ ਹੋਰ ਮੁਲਕ
ਹਮ ਹਮ ਉਥੇ ਵੀ ਹੋਰ ਕਿਆ ਹੁ ਦੇਖ ਸਕਦੇ ਨਾਲੋਂ ਨਾਲ ਨਾਲ ਆਪਣੀਆਂ ਦੱਸੀ ਜੋ ਕਹਾਣੀਆਂ ਨਾਲੇ ਫਿਰ ਬਸ ਉਹ ਫਿਰ ਲੜਾਈਆਂ ਦਾ ਵੀ ਕਾਰਨ ਬਣਦੇ ਆ ਲੜਾਈਆਂ ਦੇ ਵੀ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਦੇਖੋ ਸਿਸਟਮ ਹੈ ਆਪੇ ਠੀਕ ਹੋਏਗਾ ਬਾਕੀ ਸ਼ੁਰੂਆਤ ਤਾਂ ਸਾਨੂੰ ਕਰਨੀ ਪੈਣੀ ਹ ਪੇਰੈਂਟਸ ਨੂੰ ਹਨਾ ਪਹਿਲਾਂ ਤਾਂ ਪੇਰ ਨੂੰ ਪੇਰੈਂਟ ਸੀ ਹੁਣ ਛੱਡਣ ਆਪਣੇ ਫੋਨ ਆਪਾਂ ਆਪਣੇਆ ਵੀ ਡਾਇਟ ਕੋਨਸ਼ੀਅਸ ਹੋਈਏ ਤੇ ਧਿਆਨ ਰੱਖੀਏ ਤੇ ਬੱਚਿਆਂ ਦੀ ਵੀ ਟਾਈਟ ਵੱਲ ਧਿਆਨ ਰੱਖੀ ਹੈ ਨਾ ਕਈ ਵਾਰੀ ਆਪਾਂ ਵੀ ਆਲਸੀ ਹੋ ਜਾਂਦੇ ਆਂ ਹੁਣ ਮੈਨੂੰ ਸਾਰੇ ਕਹਿੰਦੇ ਆ ਵੀ ਤੂੰ ਸਵੇਰੇ ਉੱਠਿਆ ਕਰ ਚਲ ਤੇ ਮੈਂ ਬੜੀ ਆਲਸੀ ਆਂ ਉੱਠਦੀ ਨਹੀਂ ਕਹਿੰਦੇ ਆ ਸੇ ਵੀ ਵਾਕ ਕਰਿਆ ਕਰੋ ਉੱਠ ਕੇ ਉੱਠਿਆ ਨਹੀਂ ਜਾਂਦਾ ਮੈਂ ਨਾ ਮਾਰਨਿੰਗ ਫੋਕ ਕਹਿੰਦੇ ਬੜੀ ਅੱਛੀ ਐਕਸਰਸਾਈਜ਼ ਹੈ ਯੋਗਾ ਕਰੋ ਮੈਂ ਤਾਂ ਵੀ ਨਹੀਂ ਮੈ ਕੋਈ ਨੀ
ਚਲੋ ਵਧੀਆ ਗੱਲ ਲਿਆ ਕਰ ਲਿਆ ਕਰੋ ਵਧੀਆ ਰਹਿੰਦੇ ਦੇਖੋ ਨਾ ਹੁਣ ਜਿਵੇਂ ਸਾਨੂੰ ਹੁੰਦਾ ਕਿ ਅਸੀਂ ਸਵੇਰੇ ਉੱਠਦੇ ਸਾਰਿਆਂ ਸਾਨੂੰ ਉਸ ਤੋਂ ਪਹਿਲੇ ਹੁੰਦਾ ਕਿ ਫੋਨ ਕਿੱਥੇ ਹੈ ਸਾਡੀ ਅੱਖਾਂ ਬਾਵਾਜ਼ ਚ ਖੁੱਲ ਗ ਪਹਿਲੇਾਂ ਹੁੰਦਾ ਸਾਨੂੰ ਹੁੰਦਾ ਨਾ ਆ ਫੋਨ ਕਿੱਥੇ ਆ ਫਟਾਫਟ ਫੋਨ ਨੂੰ ਫੜੋ ਫੋਨ ਨੂੰ ਕਰੋ ਇਹ ਰ ਹੁੰਦਾ ਆ ਪਹਿਲੇ ਤਾਂ ਇਏਦਾਂ ਦਾ ਕੁਛ ਹੁੰਦਾ ਹੀ ਨਹੀਂ ਸੀ ਪਹਿਲੇ ਆਪਣਾ ਆਰਾਮ ਨਾਲ ਉੱਠੋ ਬਸ ਬਸ ਉਹੀ ਨਾ ਉਹ ਟੈਮ ਮੁੜ ਕੇ ਵਾਪਿਸ ਨੀ ਨਾ ਆਉਂਦੇ ਹੁਣ ਸਾਡੇ ਕੋਲ ਜਿਹੜਾ ਟਾਈਮ ਹੈਗਾ ਦੇਖੋ ਅਸੀਂ ਉਹਨੂੰ ਵੀ ਗਵਾ ਰਹੇ ਹਾਂ ਬੇਫਾਲਤੂ ਦੇ ਕੰਮਾਂ ਦੇ ਵਿੱਚ ਹਨਾ ਅਸੀਂ ਕਹਿੰਦੇ ਹਾਂ ਕਿ ਯਾਰ ਕਿੱਥੇ ਕਰਨਾ ਚੱਲ ਬਾਅਦ ਚ ਕਰ ਲਾਂਗੇ ਚੱਜ ਦੀ ਚੀਜ਼ ਵੀ ਨੀ ਅਸੀਂ ਸਿੱਖਣੀ
ਸਿੱਖਣੀ ਬਿਲਕੁਲ ਸਿੱਖਣੀ ਪਤਾ ਕੀ ਬਸ ਹੋਰ ਕੁਛ ਨੀ ਆਲਸੀ ਜਿ ਹੋ ਗਿਆ ਪਤਾ ਨੀ ਕਿਉਂ ਹੋ ਗਏ ਬਚਪਨ ਚ ਇੰਨੇ ਐਕਟਿਵ ਸੀ ਸਮਝ ਹੀ ਨਹੀਂ ਆ ਰਹੀ ਕੀ ਹੋਇਆ ਸਾਨੂੰ ਚਲੋ
ਹਾਂ ਕਿਉਂਕਿ ਦੇਖੋ ਸਾਨੂੰ ਨਾ ਹਰ ਇੱਕ ਇੱਕ ਚੀਜ਼ ਨੂੰ ਅਵੋਇਡ ਅਗਰ ਅਸੀਂ ਕੋਈ ਚੀਜ਼ ਅਵੋਇਡ ਕਰਾਂਗੇ ਨਾ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਚੀਜ਼ ਤੇ ਕਰਾਂਗੇ ਤੇ ਤੁਸੀਂ ਆਪਣੇ ਬੱਚਿਆਂ ਸਾਹਮਣੇ ਫੋਨ ਲੈ ਕੇ ਬੈਠੇ ਰਹੋਗੇ ਉਹਨਾਂ ਨੇ ਤੇ ਕਹਿਣਾ ਹੈ ਹਾਂ ਬਈ ਮੰਮਾ ਤੁਸੀਂ ਵੀ ਤੇ ਇਏਦਾਂ ਕਰਕੇ ਬੈਠੇ
ਘਰ ਬੈਠੇ ਹੋ ਤੇ ਬੱਚੇ ਕੀ ਕਰਨਗੇ ਫੇਿਰ ਚਲੋ ਕੋਈ ਗੱਲ ਨੀ ਆਪਾਂ ਵੀ ਕਰਾਂਗੇ ਸ਼ੁਰੂਆਤ ਹੈਨਾ ਵੀ ਕੁਛ ਕਿਸੇ ਤਰੀਕੇ ਨਾਲ ਤੇ ਹਮ
ਸ਼ੁਰੂਆਤ ਕਰਾਂਗੇ ਕੋਈ ਵਧੀਆ ਤਰੀ ਦੀ ਤਾਂ ਹੀ ਸਾਡਾ ਬੱਚਾ ਵੀ ਕੋਈ ਵਧੀਆ ਚੀਜ਼ ਸਿੱਖੇਗਾ ਹਨਾ ਅੱਜ ਕੱਲ ਬਿਲਕੁਲ ਅੱਜ ਕੱਲ ਤਾਂ ਤੁਹਾਨੂੰ ਪਤਾ ਹੋਣਾ ਅੱਜ ਕੱਲ ਨਾ ਸਾਡੇ ਨਾ ਸਕੂਲ ਤੇ ਮੈਂ ਆਪਣੇ ਬੱਚਿਆਂ ਦੀ ਨਾ ਸਕੂਲ ਕੰ ਪਲੇਨ ਕਰਕੇ ਆਈ ਮੈਂ ਓਦਾਂ ਹੀ ਜਿਸ ਨੋਰਮਲ ਕਿਹਾ ਮੈਂ ਕਿਹਾ ਕਿ ਨਾ ਬ ਬੱਚੇ ਅੱਜ ਕੱਲ ਫੋਨ ਇੰਨਾ ਦੇਖਦੇ ਛੱਡਦੇ ਨੀ ਹੈਗੇ ਮੈਮ ਕੁਛ ਸੋਲਿਊਸ਼ਨ ਕੱਢੋ ਕਹਿੰਦੇ ਚਲੋ ਕੋਈ ਗੱਲ ਨੀ ਅਸੀਂ ਨਾ ਕੁਛ ਐਕਟੀਵਿਟੀ ਵੈਸੇ ਸੋਚ ਰਹੇ ਹਾਂ ਕਰਾਉਣ ਦੀ ਤੇ ਕਰਾਂਗੇ ਕੁਛ ਐਕਟੀਵਿਟੀ ਕਰਦੇ ਦੀ ਹਾਏ ਬੱਚਿਆ ਨੂੰ ਤੁਹਾਨੂੰ ਪਤਾ ਜਿਵੇਂ, ਅੱਜ ਕੱਲ ਉਹ ਫੋਨ ਦਿਖਾ ਕੇ ਪਹਿਲੇ ਉਹਦੀ ਮੈਮ ਪੇਰੈਂਟਸ ਨੂੰ ਵੀ ਬੁਲਾਇਆ ਸੀ। ਅਸੀਂ ਵੀ ਗਏ ਸੀ ਤੇ ਉਹਨਾਂ ਨੇ ਕੀ ਕੀਤਾ। ਕਿ ਫੋਨ ਟੀਚਰ ਨੇ ਏਦਾਂ ਕਿਹਾ ਕਿ ਮੈਂ ਫੋਨ ਚਲਾ ਫੋਨ ਚਲਾ ਚਲਾ ਉਹਦੀ ਜਿਵੇਂ ਉਹਨੇ ਕਲਰ ਕਰਕੇ ਆਪਣੀ ਆਈਜ਼ ਅੰਦਰ ਰੈਡ ਕਰ ਲਈਆਂ ਫੇਰ ਉਹਨੂੰ ਦੱਸਿਆ ਕਿ ਜ਼ਿਆਦਾ ਫੋਨ ਦੇਖਾਂਗੇ ਸਾਡੀ ਆਈਜ਼ ਰੈੱਡ ਹੋਜੋਗੀ। ਫਿਰ ਚਲਾਉਦੇ ਚਲਾਉਂਦੇ ਉਹਨਾਂ ਨੂੰ ਨਾ ਮਤਲਬ ਥੋੜਾ ਚੱਲੇ ਤੇ ਉਹ ਡਿੱਗ ਗਏ। ਬੱਚੇ ਨੂੰ ਥੋੜ੍ਹਾ ਡਰ ਗਏ ਕਿ ਮੀਨਸ ਅਗਰ ਅਸੀਂ ਏਦਾਂ ਫੋਨ ਚਲਾਵਾਂਗੇ ਸਾਡੀ ਆਈਜ਼ ਤੇ ਇਫੈਕਟ ਪਏਗਾ ਹਾਂ ਤੇ ਫਿਰ ਘਰੇ ਬਿਲਕੁਲ ਬਿਲਕੁਲ ਘਰੇ ਬੱਚੇ ਆਏ ਤੇ ਮੈਂ ਉਹਨੂੰ ਫੋਨ ਦੀ ਤਾਂ ਮੰਮਾ ਨਹੀਂ ਫੋਨ ਨਹੀਂ ਚਲਾਨਾ ਆਈਸ ਖ਼ਰਾਬ ਹੋਜੇਗੀ ਮੈਂ ਕਿਹਾ ਚਲੋ ਸ਼ੁ ਕਰਾ ਏਦ
ਵੀ ਇੰਨਾ ਬਈ ਗੱਲ ਹੋਈ ਹੈ ਨਾ ਕਿ ਬਟ ਉਹ ਸਕੂਲ ਚ ਵੀ ਡਿਪੈਂਡ ਕਰਦਾ ਐ। ਕਰਦੀਆਂ ਚੀਜ਼ਾਂ ਕਿਉਂਕਿ ਇਕੱਲਾ ਸਟੱਡੀ ਨਹੀਂ ਵੀ ਬੱਚਿਆਂ ਨੂੰ ਬੇਸਿਕ ਵੀ ਚੀਜ਼ ਦੱਸਣੀਆਂ ਚਾਹੀਦੀਆਂ, ਸਕੂਲ ਆਪਾਂ ਦੇਖੋ ਸਭ ਤੋਂ ਜ਼ਿਆਦਾ ਟਾਈਮ ਬੱਚਾ ਸਕੂਲ ਚ ਛੇ ਸੱਤ ਘੰਟੇ ਬੱਚਾ ਬੈਠਦਾ ਸਕੂਲ ਚ
ਹਾਂਜੀ, ਹਾਂਜੀ ਬਿਲ
ਪੇਰੈਂਟਸ ਨੇ ਵੀ ਕੰਮ ਕਰਨੇ ਐ ਸਭ ਕੁਛ ਤੇ ਹੁਨ ਆਪਾ ਹਰ ਜਿਵੇਂ ਹਰ ਚੀਜ਼ ਬੱਚੇ ਨੂੰ ਆਪ ਦੇਖੋ ਸਾਡੀ ਜਿੰਮੇਵਾਰੀ ਤਾਂ ਹੈਗੀ ਹੈ ਬਟ ਸਕੂਲ ਵੀ ਇੱਕ ਮੰਨਿਆ ਗਿਆ ਕਿਉਂਕਿ ਉਸਨੂੰ ਆਪਾਂ ਇੰਨੀਆਂ ਐਡਮਿਸ਼ਨ ਭਰ ਇੰਨੀਆਂ ਫੀਸਾਂ ਦੇਨੇ ਆ ਹਨਾ।
ਹਾਂਜੀ, ਹਾਂਜੀ ਚਲੋ ਕੋਈ ਗੱਲ ਨਹੀਂ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ। ਹਾਂ ਤਾਂ ਹੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਥੋੜ੍ਹਾ ਬੱਚਿਆਂ ਨੂੰ ਵੀ ਬਾਹਰ ਕੱਢੀਏ।
ਦੱਸ ਦਿਓ ਜਦੋਂ ਸ਼ੁਰੂ ਕਰਨਾ ਹੋਏਗਾ, ਠੀ
ਹਾਂਜੀ, ਹਾਂਜੀ ਕੋਈ ਨੀ ਕੋਈ ਨੀ ਮੈਂ ਤੁਹਾਨੂੰ ਦੱਸ ਦਾਂਗੀ, ਓਕੇ ਸਤਿ ਸ਼੍ਰੀ ਅਕਾਲ।